ਸਤਿ ਸ਼੍ਰੀ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
ਹੋਰ ਠੀਕ ਹੋ ਬ੍ਰਦਰ
ਹਾਂਜੀ, ਹਾਂਜੀ ਚੜ੍ਹਦੀ ਕਲਾ।
ਚਲੋ ਵਧੀਆ ਗੱਲ ਹੈ ਹੋਰ ਤੁਹਾਡੇ ਸਾਰੇ ਪਰਿਵਾਰ ਦੇ ਮੈਂਬਰ ਸਾਰੇ ਠੀਕ ਨੇ
ਹਾਂਜੀ ਚੜ੍ਹਦੀ ਕਲਾ ਵਧੀਆ।
ਅੱਛਾ ਚਲੋ ਵਧੀਆ ਗੱਲ ਹੈ ਜੀ, ਹੋਰ ਤੁਹਾਡੇ ਬ੍ਰਦਰ ਸਿਸਟਰ ਹੈਗੇ ਨੇ?
ਹੂੰ ਮੇਰਾ ਬ੍ਰਦਰ ਆ, ਹੂੰ ਛੋਟਾ ਵਾ ਉਹ ਛੋਟ ਟਾਵਾ ਉਹਨੂੰ ਸਟੱਡੀ ਕਰਦੇ ਐ।
ਅੱਛਾ ਜੀ, ਅੱਛਾ ਤੁਸੀਂ ਕਿਹੜੀ ਸਾਈਡ ਤੋ ਬਿਲੋਂਗ ਕਰ
ਅਸੀਂ ਰਾਜਸ ਸਥਾਂਤ ਤੋ।
ਅੱਛਾ, ਅੱਛਾ ਤੁਸੀਂ ਤਾਂ ਬਹੁਤ ਦੂਰੋ ਓੰਗੇ।
ਹੂੰ
ਅੱਛਾ ਈ।
ਸਾਹਾਡੇ ਤਾਂ ਮੀਂਹ ਪੈ ਕੇ ਹਟਿਆ ਹੈ, ਤੁਡੇ ਮੀਂਹ ਪਿਆ ਕੇ
ਹਾਂਜੀ ਹਾਂ ਸਾਡੇ ਅੱਜ ਸਵੇਰ ਦਾ ਬਹੁਤ ਵਧੀਆ ਮੀਂਹ ਪਿਆ ਸੀਗਾ, ਮੌਸ ਹਾਂਜੀ ਹਾਂ ਸੰਗਰੂਰ ਲਾਗੇ ਆਏ
ਹੂੰ
ਕਿ ਮੌਸਮ ਬਹੁਤ ਫ਼ਰਕ ਪੈਂਦਾ ਹੈਗਾ ਮੀਂਹ ਪੈਣ ਨਾਲ ਹੀ
ਹੂੰ ਹੂੰ ਹੂੰ ਸਾਡੇ ਹੁਣੀ ਪੈ ਸਵੇਰੇ ਪੈਕੇ ਹਟਿਆ ਸੀ।
ਅੱਛਾ ਜੀ
ਹਨੇਰੀ ਜਹੀ ਚੱਲੀ
ਹਾਂਜੀ ਹਾਂ ਬਹੁਤ ਜ਼ਿਆਦਾ ਚੱਲਦੀ ਸੀ ਹਨੇਰੀ
ਆਹੋ ਤੇ ਫੇਰ ਉਦੋਂ ਬਾਅਦ ਕਿਨ ਮਿਨ ਥੋੜੀ ਜੀ ਹੋਈ
ਹਾਂਜੀ ਹਾਂ।
ਹੁਣ ਤਾਂ ਵਧੀਆ ਮਤਲਬ ਮਤਲਬ ਕਿਉਂਕ ਸਾਡਾ ਮਤਲਬ ਵੀ ਜੜਾ ਟੈਂਪਰੇਚਰ ਆ ਨਾ ਇਹ ਅੜਤਾਲੀ ਡਿਗਰੀ ਰਹਿੰਦਾ ਵਾ
ਹਾਂਜੀ ਹਾਂ ਸਾਰੇ ਕਿਤੇ ਐਵੇ ਹੀ ਐ ਗਾ ਜੀ,
ਹੂੰ,
ਟੈਂਪਰੇਚਰ ਦੇ ਵਿੱਚ ਹੁਣ ਬਹੁਤ ਜ਼ਿਆਦਾ ਇਨਕਰੀਜ਼ ਹੋ ਰਿਹਾ ਪਹਿਲਾਂ ਨਾਲੋਂ
ਹੂੰ-ਹੂੰ,
ਪਰ ਐਵੇਂ ਹੈ ਵੀ ਜਦੋਂ ਇਹ ਮੀਂਹ ਪੈਂਦਾ ਰਿਹਾ ਫਿਰ ਮੌਸਮ ਦਾ ਬਹੁਤ ਜ਼ਿਆਦਾ ਫ਼ਰਕ ਪੈ ਜਾਊਗਾ।
ਹਾਂ ਬਿਲਕੁਲ ਆਪਣੇ ਜਿਵੇਂ ਹੁਣ ਜੰਗਲ ਕੱਟਦਾ ਸੀ ਨਾ ਉੱਥੇ ਪਿੱਛੇ ਜੇ ਰਾਵਲੀ ਕਰਨੀ ਆ, ਰਾਵਲੀ ਪਰਬਤ ਕਨੀ ਕੱਟਿਆ ਹੀ ਜੰਗਲ ਸਾਰਾ ਹੀ ਵੜਤਾ,
ਅੱਛਾ ਜੀ,
ਤੇ ਉਹਦੇ ਨਾਲ ਕੀ ਸੀਗਾ ਕੋਈ ਜਾਨਵਰ ਸੀਗੇ ਉਹ
ਹਾਂਜੀ-ਹਾਂਜੀ-ਹਾਂਜੀ,
ਠੀਕ ਹੈ ਨਾ,
ਹਾਂਜੀ-ਹਾਂਜੀ,
ਹੂੰ,
ਇਹਦੇ ਨਾਲ ਫਿਰ ਐਵੇਂ ਹੈ ਵੀ ਸਾਰਿਆਂ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਗਾ।
ਹੂੰ-ਹੂੰ, ਬਿਲਕੁਲ।
ਜਾਨਵਰਾਂ ਤੇ ਵੀ ਤੇ ਆਪਣੇ ਮਨੁੱਖ ਤੇ ਵੀ ਲਾ ਲੋ। ਬਹੁਤ ਜ਼ਿਆਦਾ ਬੁਰੇ ਪ੍ਰਭਾਵ, ਆਪਣੇ ਗਏ ਦੇ,
ਆਪਾਂ ਨੂੰ ਆਪਾਂ ਟੈਂਪਰੇਚਰ ਆਪਾਂ ਨੂੰ ਟੋਲਰੈਂਸ ਕਰਨਾ ਪਊਗਾ।
ਹਾਂਜੀ ਹਾਂ, ਹਾਂਜੀ ਹਾਂ, ਕਿਉਂਕਿ ਹੁਣ ਇਹ ਟੈਂਪਰੇਚਰ ਐਨਾ ਸਹਿਣ ਨਹੀਂ ਹੁੰਦਾ ਤਾਂ ਕਰਕੇ ਫਿਰ ਆਪਾਂ ਨੂੰ ਏ ਸੀ ਵਗੈਰਾ ਦਾ ਸਹਾਰਾ ਲੈਣਾ ਪੈਂਦਾ।
ਇਹ ਚੀਜ਼ ਵਗੈਰਾ ਵੀ ਕੁਛ ਨੀ ਮਤਲਬ ਟੈਂਪਰੇਚਰ ਹੀ ਛੱਡਦੇ ਆ ਵੀ, ਦੂਸ਼ਿਤ ਹੀ ਕਰਦੇ ਆ।
ਹਾਂਜੀ ਹਾਂ ਇਹ ਵੀ ਦੂਸ਼ਿਤ ਕਰਦੇ ਆ ਕੇ, ਇਹ ਵੀ ਆਪਣੇ ਲਈ ਹਾਨੀਕਾਰਕ ਹੀ ਹੈ।
ਹੂੰ-ਹੂੰ, ਮਤਲਬ ਵੀ ਸਾਡਾ ਕੰਮ ਤਾਂ ਅਹੀ ਏ ਸੀ ਚ ਬੈਠਣ ਵਾਲਾ ਹੀ ਹੈਗਾ ਵਾ
ਅੱਛਾ ਜੀ, ਅੱਛਾ। ਚਲੋ ਇਹ ਤਾਂ ਬਹੁਤ ਵਧੀਆ ਗੱਲ ਹੈਗੀ। ਪਰ ਐਵੇਂ ਵੀ ਦੂਸ ਸਰਿਆਂ ਲਈ ਬਹੁਤ ਜ਼ਿਆਦਾ ਔਖਾ ਹੁੰਦਾ ਐ ਗਾ।
ਹੂੰ, ਬਿਲਕੁਲ।
ਕਿਉਂਕਿ ਜਿਹੜੇ ਹੁਣ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਲਈ ਬਹੁਤ ਔਖਾ ਐ ਗਾ।
ਹੂੰ ਬਿਲਕੁਲ, ਉਹ ਤਾਂ ਵਿਚਾਰੇ ਪਤਾ ਨੂੰ ਕਿਵੇਂ? ਕਰ ਲੈਂਦੇ ਆ ਕੰਮ ਹਨਾ,
ਹਾਂਜੀ ਹਾਂ, ਕਿਉਂਕਿ ਸੀਜ਼ਨ ਦਾ ਟਾਈਮ ਹੈਗਾ ਹੋਣਾ।
ਹਾਂ,
ਜੀਰੀ ਲਾਉਣੀ, ਉਹਨਾਂ ਲਈ ਬਹੁਤ ਔਖਾ ਐ ਗਾ।
ਹੂੰ,
ਕਿਉਂਕਿ ਜੇ ਸਾਰੇ ਲੋਕ ਹੀ ਲਾ ਲਓ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਤਾਂ ਆਪਣੇ ਤਾਪਮਾਨ ਦੇ ਵਿੱਚ ਗਿਰਾਵਟ ਆਵੇ ਬਹੁਤ ਜਿਆਦਾ
ਹੂੰ ਹੂੰ ਹੂੰ।
ਇਹ ਵੀ ਹੈਗਾ ਸਰ
ਬਿਲਕੁਲ
ਪਰ ਲੋਕ ਲਾਉਣ ਦੀ ਬਜਾਏ ਵੱਢ ਰਹੇ ਨੇ ਗੇ।
ਹੈਂ
ਪਰ ਸਰ ਮੈਂ ਕਿਹਾ ਵੀ ਦਰਖਤ ਲਾਉਣ ਦੀ ਬਜਾਏ ਵੱਢ ਰਹੇ ਨੇ ਹੈਗੇ।
ਹਾਂ ਬਿਲਕੁਲ ਵੱਢ ਰਹੇ ਆ, ਸਾਡਾ ਤਾਂ ਹੁਣ ਮਤਲਬ ਵੀ ਟਾਈਮ ਨੀ ਲੱਗਾ ਕਦੀ ਪੌਦਾ ਰੋਪਣ ਕਰਦੇ ਹੁੰਦੇ ਸੀਗੇ। ਆਪਣੇ ਪਿੰਡ ਵਿੱਚ ਥੋੜਾ ਜਿਹਾ ਥੋੜਾ ਜਿਹਾ ਮਤਲਬ ਕਿ ਬਿਜੀ ਸ਼ਡਿਊਲ ਹੋ ਜਾਂਦਾ ਨਾ, ਬੰਦਾ ਜਦੋਂ ਮਤਲਬ ਉਲਝ ਜਾਂਦਾ।
ਹਾਂਜੀ। ਹਾਂਜੀ ਜੋਬ ਤੇ ਲਗ ਕੇ ਤਾਂ ਐਵੇ ਹੀ ਹੁੰਦਾ ਹੈਗਾ।
ਹੂੰ
ਮੈਂ ਹੁਣ ਤਾਂ ਹੀ ਜੋਬ ਨੂੰ ਪ੍ਰੈਫਰੈਂਸ ਥੋੜ੍ਹਾ ਜਿਹਾ ਘੱਟ ਦਿੰਦੀ ਹਾਂ, ਕਿ ਫਿਰ ਆਪਦੇ ਬੱਚੇ ਦਾ ਧਿਆਨ ਨੀ ਰਹਿੰਦਾ ਨਾ ਹੀ ਆਪਣੇ ਘਰ ਦਾ ਧਿਆਨ ਰਹਿੰਦਾ ਹੈਗਾ, ਨਹੀਂ ਇੱਕ ਬੇਟਾ ਹੈਗਾ ਏ
ਇੱਕ ਹੀ ਬੇਟਾ।
ਹਾਂਜੀ ਹਾਂਜੀ।
ਅੱਛਾ ਚਲੋ ਵਧੀਆ ਵਾ।
ਹਾਂਜੀ, ਕਿਉਂਕਿ ਫਿਰ ਆਪਦੇ ਬੱਚੇ ਦੀ ਸਾਂਭ ਸੰਭਾਲ ਕਰਨੀ ਆਪਣੀ ਹੀ ਜਿੰਮੇਵਾਰੀ ਬਣਦੀ ਹੈਗੀ।
ਹੂੰ ਬਿਲਕੁਲ
ਫਿਰ ਬੱਚੇ ਨਹੀਂ ਜਿੱਦੀ ਹੋ ਜਾਂਦੇ ਨੇਗੇ।
ਹੂੰ ਬਿਲਕੁਲ ਬਿਲਕੁਲ ਆਪਣੀ ਹੀ ਜਿੰਮੇਵਾਰੀ ਬਣ ਬਣਦੀ ਹੈ।
ਹਾਂਜੀ ਸਰ ਇਹ ਤਾਂ ਹੈਗੇ ਹੈ। ਚਲੋ ਐਵੇਂ ਵੀ ਨਾਲ ਹੀ ਫੇਰ ਵੀ ਬੱਚਿਆਂ ਨਾਲ ਵਧੀਆ ਘਰੇ ਟਾਈਮ ਸਪੈਂਡ ਹੋ ਜਾਂਦਾਗਾ ਸਾਰਾ ਦਿਨ ਏਦਾਂ ਹੀ ਲੰਘ ਜਾਂਦਾ ਕੰਮ ਕਾਰ ਕਰੋ ਬੱਚੇ ਸਾਂਭੋ।
ਹਾਂ ਬਿਲਕੁਲ
ਹਾਂਜੀ। ਕਿਉਂਕਿ ਜੋਬ ਵੇਲੇ ਬਹੁਤ ਔਖਾ ਹੋ ਜਾਂਦਾ, ਬੰਦੇ ਨੇ ਸਵੇਰੇ ਤਿਆਰ ਹੋ ਕੇ ਜਾਣਾ, ਫਿਰ ਜੋਬ ਤੋਂ ਆ ਕੇ ਫੇਰ ਦੇਖਣਾ ਸਾਰਾ ਘਰ ਬਾਹਰ
ਹੂੰ ਮੈਂ ਤਾਂ ਆਪ ਸਾਢੇ ਸੱਤ ਵਜੇ ਹੁੰਦੀ ਹੈ ਬੱਸ ਮੇਰੀ ਸਾਢੇ ਸੱਤ ਵਜੇ ਮਤਲਬ ਕਿ ਉੱਥੋਂ ਬੱਸ ਬੈਠਾ ਤੇ
ਹਾਂਜੀ ਅੱਛਾ ਬਹੁਤ ਜਿਆਦਾ ਟਾਈਮ ਲੱਗ ਜਾਂਦਾ ਹੈ।
ਹੂੰ ਕਿਉਂਕਿ ਮੈਂ ਦੂਰ ਬੌਤ ਰਹਿੰਦਾ ਨਾ ਅੱਸੀ ਅੱਸੀ ਨੱਬੇ ਕਿਲੋਮੀਟਰ ਦੂਰ ਆ ਮੇਰਾ ਪਿੰਡ
ਕੰਪਨੀ ਨਾਲੋਂ ਹੀ ਅੱਛਾ ਜੀ ਹਾਂਜੀ ਹਾਂ ਫਿਰ ਆਉਣ ਜਾਨ ਤੇ ਵੀ ਦੋ ਘੰਟੇ ਲਾ ਲਓ ਤੁਸੀਂ ਤੁਹਾਡੇ ਪੇਸਟ ਹੋ ਜਾਂਦੇ ਨੇ
ਬਿਲਕੁਲ
ਹਾਂਜੀ ਇਹ ਤਾ ਹੈ ਕਿਆ ਸਰ ਪਰ ਇਹ ਵੀ ਕੁਛ ਕਮਾਉਣ ਦੇ ਲਈ ਆਪਾਂ ਨੂੰ ਦੂਰ ਵੀ ਜਾਣਾ ਪੈਂਦੈ
ਹਮ ਬਿਲਕੁਲ ਬਿਲਕੁਲ ਬਿਲਕੁਲ
ਫੇਰ ਓਥੇ ਜਿਹੜਾ ਸਟਾਫ ਵੀ ਬਹੋਤ ਜ਼ਿਆਦਾ ਕੋਪਰੇਟਿਵ ਹੋਣਾ ਜਾਂ ਵੈਸਹੀ ਨਹੀਂ ਗ ਵੀ
ਮੇਰਾ ਸਟਾਫ ਬਹੋਤ ਵਧਐ ਕੋਪਰੇਟਿਵ ਵੀ ਹਾਂ ਇਹਨਾ ਇਹਨਾਂ ਤ ਕੰਮ ਥੋੜਾ ਅਲੱਗ ਆ ਹਨਾ ਮੇਰੇ ਨਾਲ ਮੇਰਾ ਤਾਂ ਮਤਲਬ ਵੀ ਅਕਾਊਂਟ ਦਾ ਕੰਮ ਇਹਨਾਂ ਦਾ ਕੰਮ ਹੈਗਾ ਵੈਬਸਾਈਟਾਂ ਮਤਲਬ ਬਣਾਉਣੀ
ਅੱਛਾ ਜੀ ਅੱਛਾ
ਹਾਂ
ਅੱਛਾ ਜੀ ਚਲੋ ਵਧੀਆ ਗੱਲ ਏ
ਜਿਹੜਾ ਓਹ ਆ
ਅੱਛਾ ਜੀ ਅੱਛਾ ਚਲੋ ਵਧੀਆ। ਹੈ ਜੋਬ ਹੋਣਾ ਤਾਂ ਅੱਜ ਕੱਲ ਦੇ ਟਾਈਮ ਦੇ ਵਿੱਚ ਇੱਕ ਵਿਅਕਤੀ ਲਈ ਬਹੋਤ ਵਧੀਆ ਹੈਗਾ।
ਹਮ ਬਿਲਕੁਲ
ਕਿਉਂਕਿ ਨਾਲੇ ਤਾ ਬੰਦਾ ਆਪਣੇ ਸ਼ੌਂਕ ਪੂਰੇ ਕਰਦਾ ਤੇ ਨਾਲੇ ਆਪਣੇ ਘਰਦਿਆਂ ਦੇ ਪੂਰੇ ਕਰ ਲੈਂਦਾ ਇਹ ਹੈਗਾ।
ਬਿਲਕੂਲ
ਹਾਂਜੀ। ਹੋਰ ਸਿਰਫ਼ ਤੁਹਾਡੇ ਘਰ ਪਰਿਵਾਰ ਦੇ ਸਾਰੇ ਬਹੋਤ ਵਧੀਆ ਨੇ। ਅੱਛਾ ਤੁਹਾਡੇ ਕੋਈ ਸਿਸਟਰ ਤਾਂ ਨੀ ਹੈਗੀ ਅੱਛਾ ਅੱਛਾ ਬਟ ਇਹ ਨੇ
ਹਮ ਵੱਡੇ ਨੇ
ਅੱਛਾ ਅੱਛਾ ਜੀ ਛੁੱਟੀਆਂ ਦੇ ਵਿੱਚ ਫੇਰ ਉਹ ਤੁਹਾਡੇ ਕੋਲ ਆਉਂਦੇ ਨੀ ਹੈਗੇ।
ਨਹੀਂ -ਨਹੀਂ ਸਾਡੇ ਕੋਲ ਨੀ ਆਉਂਦੇ ਹੈਗੇ। ਉੱਥੇ ਰਹਿੰਦੇ ਆ ਉਹ । ਹਮ ਕਾਫੀ ਦੂਰੀ ਏ।
ਅੱਛਾ ਜੀ ਅੱਛਾ ਨਹੀਂ ਵੀ ਛੁੱਟੀਆਂ ਦੇ ਵਿੱਚ ਸਾਰੇ ਹੀ ਆਉਂਦੇ ਨੇ ਗੇ ਮਿਲਣ ਦੇ ਲਈ।
ਹਮ -ਹਮ ਮੈਂ ਤਾਂ ਵੈ ਰਾਜਸਥਾਨ ਚ ਰਹਿੰਦਾ। ਉਹ ਪੰਜਾਬ ਚ ਰਹਿੰਦੇ ਆ। ਮੇਰੇ
ਅੱਛਾ-ਅੱਛਾ ਏ, ਅੱਛਾ-ਅੱਛਾ ਅੱਛਾ ਵੈਸੇ ਤੁਸੀਂ ਪੰਜਾਬ ਦੇ ਹੀ ਹੋ
ਹਮ ਮੈਂ ਪੰਜਾਬ ਦਾ ਹੀ ਹਾਂ ਪਰ ਮੈਂ ਹੁਣ ਰਾਜਸਥਾਨ ਸ਼ਿਫਟ ਹੋ ਗਿਆ।
ਅੱਛਾ ਏ, ਚਲੋ ਵਧੀ ਧੀਆਂ ਹੈਗਾ, ਫੇਰ ਤਾਨੂੰ ਆਪਦਾ ਵੀ ਰੋਟੀ ਪਾਣੀ ਬਣਾਉਣਾ ਔਖਾ ਨਹੀਂ ਲੱਗਦਾ ਹੈਗਾ।
ਨਹੀਂ -ਨਹੀਂ ਮੇਰਾ ਘਰ ਆ ਵਧੀਆ। ਮੇਰਾ ਘਰ ਆ ਵਧੀਆ ਤੇ ਮਤਲਬ ਪਰਿਵਾਰ ਹੈਗਾ ਮੇਰਾ।
ਅੱਛਾ ਉਹ ਵੀ ਰਾਜਸਥਾਨ ਦੇ ਵਿੱਚ ਹੀ ਸ਼ਿਫਟ ਹੋ ਗਏ ਸਾਰੇ।
ਨਹੀਂ ਉਹ ਉੱਥੇ ਪੰਜਾਬ ਚ ਹੀ ਆ ਮੈਂ ਮਤਲਬ ਕਿ ਇਥੇ ਰਾਜਸਥਾਨ ਚ ਆਪਦੇ ਪਰਿਵਾਰ ਨਾਲ। ਹਮ ਹ
ਚਲੋ ਵਧੀਆ ਗੱਲ ਹੈਵੀ
ਹਮ
ਤੇ ਫਿਰ ਤੁਸੀਂ ਇਸ ਤੋਂ ਉੱਪਰ ਵੀ ਤੁਹਾਨੂੰ ਕੋਈ ਮਤਲਬ ਕਿ ਜਿੱਦਾਂ ਆਪਾਂ ਕਹਿਨੇ ਵੀ ਪ੍ਰਮੋਸ਼ਨ ਹੋਣ ਦੇ ਚਾਂਸ ਨੇਗੇ ਇਸਦੇ ਵਿੱਚ
ਨਹੀਂ ਇਹਦੇ ਵਿੱਚ ਭੈਣੇ ਇਹ ਚ ਨਹੀਂ ਕੋਈ ਪ੍ਰਮੋਸ਼ਨ ਹੁੰਦਾ ਉਹਦਾ ਪ੍ਰਮੋਸ਼ਨ ਇਸ ਚ ਕੀ ਮਤਲਬ ਕਿ ਸੀ ਏ ਜਾ ਸੀਨੀਅਰ ਅਕਾਉਂਟੈਂਟ ਹੁੰਦਾ, ਮੈਂ ਹੁਣ ਜੂਨੀਅਰ ਹਾਂ ਤੇ ਮਤਲਬ ਵੀ ਜੇ ਮੈਨੂੰ ਵਰਕ ਅੱਗੇ ਵਧੀਆ ਕਰਨਾ ਹੈ।ਜੀ ਐਸ ਟੀ ਵਧੀਆ ਫਿਲਿੰਗ ਕਰਨੀ ਹੈਗੀ ਤੇ ਉਹ ਫੇਰ ਸੀਨੀਅਰ ਅਕਾਊਂਟਰ ਦਾ ਕੰਮ ਹੋਜੂਗਾ ਫਿਰ ਸੈਲਰੀ ਮਤਲਬ ਕੀ ਵੱਧਜੂਗੀ
ਅੱਛਾ ਜੀ ਅੱਛਾ ਚਲੋ ਵਧੀਆ ਗੱਲ ਹੈ ਵੀਰ ਜੀ
ਹਮ
ਕਿਉਂਕਿ ਅੱਜ ਕੱਲ੍ਹ ਤਾਂ ਹਰ ਇੱਕ ਚੀਜ਼ ਪੈਸੇ ਨਾਲ ਹੀ ਐ।
ਹੂੰ, ਕਿੰਨੇ ਮਿੰਟ ਹੋ ਗਏ ਆਪਣੇ
ਬੀਰ ਜੀ ਸ ਅੱਠ ਵੱਜ ਕੇ ਬੀਸ ਮਿੰਟ ਹੋਏ ਨੇ
ਅੱਠ ਵੱਜ ਕੇ ਵੀਹ ਮਿੰਟ ਅੱਛਾ-ਅੱਛਾ, ਠੀਕ ਹੈ ਡੇਢ ਮਣ ਦੀ ਹੋਰ ਗੱਲ ਐ।
ਹਾਂਜੀ-ਹਾਂਜੀ, ਤੇ ਹਾਂਜੀ ਪੜ੍ਹ ਲੈਨੇ ਆ ਗੇ ਜਦੋਂ ਵੀ ਟਾਈਮ ਲੱਗਦਾ ਹੈ ਗ
ਹੂੰ, ਕੰਟੀਨਿਊ ਨਹੀਂ ਪੜ੍ਹਦੇ
ਨਹੀਂ ਕੰਟੀਨਿਊ ਮੈਨੂੰ ਟਾਈਮ ਨੀ ਲੱਗਦਾ ਹੈਗਾ।
ਕਿੰਨੇ ਵੀ ਉੱਡਦੇ ਔ
ਅਸੀਂ ਮਤਲਬ ਕਿ ਸਾਢੇ ਕ ਪੰਜ ਵਜੇ ਉੱਠਦੇ ਆ ਗੇ
ਅੱਛਾ ਨਹੀਂ ਬਾਣੀ ਕਰਨਾ ਤਾਂ ਬਹੁਤ ਜਰੂਰੀ ਹੈ, ਨਾ ਮਤਲਬ ਵੀ ਅੰਮ੍ਰਿਤ ਵੇਲਾ ਸੰਭਾਲਣਾ ਅੰਮ੍ਰਿਤ ਵੇਲੇ ਇੱਕ-ਇੱਕ ਮਤਲਬ ਜਪ ਜਿੱਥੇ ਤੁਸੀਂ ਪਾਠ ਕਰ ਲਿਆ ਤਾਂ ਵਧੀਆ ਗੁਰੂ ਤੇ ਲੇਖੇ ਲੱਗ ਜਾਂਦਾ ਵਾ ਸਾਰਾ ਦਿਨ ਵਧੀਆ ਜਾਂਦਾ ਆਪ
ਵੈਸੇ ਮੈਂ ਮੂਲ ਮੰਤਰ ਤਾਂ ਕਰ ਲੈਨੀ ਆ। ਥੋੜ੍ਹਾ ਟਾਈਮ,
ਹੂੰ, ਕਿੰਨਾ ਟਾਈਮ ਅਪਰੋਕਸੀਮੇਟਲੀ?
ਦਸ ਕੁ ਮਿੰਟ ਹੁੰਦੇ ਨੇ ਗੇ ਜਦੋਂ ਬੱਚੇ ਨੂੰ ਬਸ ਲੈ ਕੇ ਬੈਠੇ ਹੁੰਨੇ ਆਂ ਗੇ।
ਹੂੰ,
ਫੇਰ ਓਦੋਂ ਕਰ ਲਈ ਦਾ ਸ਼ਾਮ ਨੂੰ ਕਰ ਲੈਂਨੇ ਆਂ ਸੁਖਮਨੀ ਸਾਹਿਬ ਦਾ।
ਅੱਛਾ ਉਹ ਇਕੱਠੇ ਯਾਂ ਫਿਰ ਇਕੱਲੇ ਤੁਸੀ?
ਦਾ ਏ,
ਮਤਲਬ ਵੀ ਇੱਕ ਤਾਂ ਸੰਗਤੀ ਪਾਠ ਹੁੰਦਾ ਵਾ।
ਨਹੀਂ ਇਕੱਲਾ ਸੁਖਮਨੀ ਸਾਭ ਦਾ ਹੀ ਹਾਂਜੀ-ਹਾਂਜੀ। ਹਾਂ ਡੇਲੀ ਕਰਦੇ ਆ ਬਸ ਬੀ ਕਦੀ ਜੇ ਟਾਈਮ ਨਾ ਲੱਗੇ ਫੇਰ ਨੀ ਮੇਰੇ ਕੋਲ ਹੁੰਦਾ ਈ।
ਅੱਛਾ ਗੁੜਕਾ ਸਾਹਿਬ ਤੋਂ ਕਰ ਦੇ ਓ ਫੇਰ ਮੰਨ ਲਓ ਵੀ ਅ
ਨਹੀਂ ਗੁਟਕਾ ਸਾਹਿਬ ਰੱਖੇ ਹੋਏ ਨੇ ਘਰ ਸਾਡੇ ਜਪ ਜੀ ਸਾਹਿਬ ਦਾ ਸਾਰੇ ਮਤਲਬ ਕਿ ਪੰਜੇ ਪਾਣੀਆਂ ਦਾ ਸਾਰੇ ਰੱਖੇ ਹੋਏ ਨੇ ਜੀ।
ਚਲੋ ਵਧੀਆ ਫਿਰ ਸੁੁਖਨੀ ਸਾਹਿਬ ਦਾ ਜਾਪ ਤਾਂ ਬਹੁਤ ਵਧੀਆ ਜਾਪ ਆ।
ਹਾਂਜੀ ਹਾਂ ਕਿਉਂਕਿ ਹੁਣ ਤਾਂ ਮੈਨੂੰ ਬਹੁਤ ਜ਼ਿਆਦਾ ਵੀ ਆਪਾਂ ਜਿਵੇਂ ਕਹਿੰਦੇ ਮੂੰਹ ਜਵਾਨੀ ਆਉਣ ਲੱਗ ਗਿਆ ਸੀਗਾ। ਹੁਣ ਥੋੜ੍ਹਾ ਜਿ ਟਾਈਮ ਤੋਂ ਬੇਬੀ ਕਰਕੇ ਥੋੜ੍ਹਾ ਜਿਹਾ ਘੱਟ ਗਿਆ।
ਹੂਂ।
ਫਿਰ। ਕਿਉਂਕਿ ਵੀ ਸਾਰਾ ਮੈਨੂੰ ਦੇਖਣ ਪੈਂਦਾ, ਹਾਂਜੀ। ਠੀਕ ਹੈ-ਠੀਕ ਹੈ ਵੀਰ ਜੀ, ਥੈਂਕ ਯੂ। ਧੰਨਵਾਦ ਤੁਹਾਡਾ ਬਹੁਤ-ਬਹੁਤ ਹੀ। ਓਕੇ-ਓਕੇ।